ਹੈਲੋ, ਸ਼੍ਰੀ ਅਕਾਲ ਜੀ। ਹੈਲੋ ਹੈਲੋ
ਜੀ ਹੈਲੋ, ਸ੍ਰੀ ਅਕਾਲ ਜੀ।
ਕਿਵੇਂ ਓ?
ਠੀਕ ਆਂ, ਤੂਸੀ ਸੁਨਾਓ?
ਬਸ, ਮੈਂ ਵੀ ਵਧੀਆ, ਕੀ ਕਾਰਦੇ ਪਏ ਸੀ਼?
ਬਸ, ਰੋਟੀ ਖਾ ਰਏ ਸੀ।
ਅੱਛਾ, ਅਜ ਕੀ ਬਨਾਇਆ ਤੂਸੀ?
ਅਜ, ਅਸੀ ਬਨਾਇਆ ਮਟਨ।
ਅੱਛਾ ਮਟਨ ਬਨਾਇਆ ਸੀ, ਆਪਾਂ ਵੀ ਅੱਜ ਬਸ, ਆਲੂ ਤੇ ਫ੍ਰਾਈ ਕੀਤੇ ਸੀ, ਤਾ ਓਹੀ ਖਾਏ ਆਪਾ। ਰੋਟੀ ਨਾਲ ਖਾ ਲਈ ਸੀ, ਤੇ ਚਾਰ ਵਜੇ ਆਪਾਂ ਰੋਟੀ ਖਾਈ ਸੀ। ਅ ਮਤਲਬ ਮੈਂ ਤਾਂ ਬ੍ਰੈਡ ਸੇਕੇ ਸੀ, ਤਾਂ ਓਮਲੇਟ ਖਾ ਲਿਆ ਸੀ। ਉਸ ਵਿੱਚ ਖਾ ਕੇ ਬਸ ਰਾਤੀ ਜ ਹਲਕਾ ਫੁਲਕਾ ਦੋ ਰੋਟੀ ਖਾਈ ਆ, ਆਪੀ ਤਾਂ ਅੱਛਾ ਤੁਸੀਂ ਖਾਣਾ ਖਾ ਲਿੱਤਾ, ਤੁਸੀਂ ਖਾਂਦੇ ਹੋ ਚਿਕਨ ਜੀ?
ਨਾ ਜੀ ਅਸੀਂ ਤਾਂ ਨਹੀਂ ਖਾਂਦੇ ਚਿਕਨ, ਕੋ ਸਾਡੇ ਬੱਚੇ-ਬੁਚੇ ਖਾ ਲੈਂਦੇ ਆ।
ਅੱਛਾ, ਤਾਂ ਤੁਸੀਂ ਕਹਿ ਰਹੇ ਨਾ ਹੋਟਲ ਨਾਲ ਤਾਂ ਤੁਸੀਂ ਕੀ ਖਾਓਗੇ।
ਹਾਂਜੀ ਮੈਂ,
ਤੁਸੀਂ ਦਾਲ ਖਾਵਾਂਗੇ।
ਹਾਜੀ,
ਅੱਛਾ-ਅੱਛਾ, ਬਸ ਅੱਜ ਇੱਧਰ ਬੜਾ ਮੀਂਹ ਪਿਆ ਸੀ ਮੈਂ ਤਾਂ ਮਤਲਬ ਗੋਡਿਆਂ ਗੋਡਿਆਂ ਤੱਕ ਨਾ ਮੀਂਹ ਪਿਆ ਸੀ ਅੱਜ ਇੱਧਰ ਤਾਂ ਹਾਂ ਮੈਨੂੰ ਜਾਣਾ ਸੀ ਔਫਿਸ ਆਪਣੇ
ਹਾਂਜੀ ਸਾਡੇ ਸਾਡੇ ਇੱਧਰ ਵੀ ਪਿਆ ਹਾਂਜੀ
ਅੱਛਾ ਅੱਛਾ ਤਾਂ ਮੈਂ ਨਾ ਓਫਿਸ ਜਾਣਾ ਸੀ ਤਾਂ ਇੰਨਾ ਮੀਂਹ ਪਿਆ ਕਿ ਗੋਡਿਆਂ ਤੱਕ ਪਾਣੀ ਪਾਇਆ ਗਿਆ ਤਾਂ ਰੋਡ ਵਿੱਚ ਸਾ ਸਾਡੇ ਇੰਨਾ ਪਾਣੀ ਪੈ ਹੋਇਆ ਸੀ, ਤਾਂ ਬਸ ਚ ਆਪਾਂ ਦਾ, ਬੜੀ ਮੁਸ਼ਕਿਲਾਂ ਨਾਲ ਔਫਿਸ ਗਏ, ਔਫਿਸ ਪਹੁੰਚ ਗਏ। ਆਪਾਂ ਫੇਰ ਮੈਂ ਵੀ ਆਪਣੇ ਮੈਨੇਜਰ ਨਾਲ ਗੱਲ ਕੀਤੀ, ਕਿ ਅਸੀ ਨਾ ਅੱਜ ਕੀ ਕਰਨਾ ਕੀ ਨਹੀਂ ਕਰਨਾ। ਤੇ ਮੇਰਾ ਮੈਨੇਜਰ ਕਹਿੰਦਾ ਕੋਈ ਗੱਲ ਨੀ ਤੁਸੀਂ ਅਹ ਮੈਂ ਤੁਹਾਨੂੰ ਦੱਸ ਦਾਂਗਾ ਤੁਹਾਨੂੰ ਕੱਲ ਆਉਣਾ ਕਿ ਨਹੀਂ ਆਉਣਾ ਬਾਕੀ ਮੈਂ ਉਹ ਨੂੰ ਪੁੱਛਿਆ ਮੈਂ ਕਿਹਾ ਮੈਂ ਤ ਜੁਆਇਨ ਆਾਂ ਇੱਕ ਤੋਂ ਆਾਂ ਤਾਂ ਮੇਰੀ ਸੈਲਰੀ ਤਾਂ ਨਾ ਕੱਟ ਕਰ ਲੈਨ ਇਹ ਛੁੱਟੀ ਕਰਕੇ ਸੀ ਨਾ ਕਿ ਤੁਸੀਂ ਨੀ ਆਉਣਾ ਕੱਲ ਤੋਂ ਫ੍ਰਰੀ ਹੋ ਮੈਂ ਡਰ ਗੀ ਮੈਂ ਕਿਹਾ ਪਤਾ ਨੀ ਕਿਉਂ ਮੈਨੂੰ ਨੀ ਬੁਲਾਉਣਾ ਇਹਨਾਂ ਨੇ ਤੇ ਮੈਂ ਪੁੱਛਿਆ ਮੈਂ ਕਿਹਾ ਸੈਲਰੀ ਦਾ ਕੋਈ ਇਸ਼ੂ ਨੀ ਆ ਤਾਂ ਮਨਾ ਕਰਦੇ ਕਹਿੰਦੇ ਨਾ ਕੋਈ ਗੱਲ ਨੀ ਤੁਹਾਡੀ ਗ਼ਲਤੀ ਨੀ ਆ ਮੈਂ ਆਪਣੇ ਸੀਨੀਅਰ ਨਾਲ ਗੱਲ ਕਰਦਾ ਤੁਹਾਡੀ ਸੈਲਰੀ ਨ ਦਾ ਕੁਛ ਨੀ ਹੋਊਗਾ ਮਤਲਬ ਮਿਲਜੂਗੀ ਤੁਹਾਨੂੰ ਮੈ ਕਿਹਾ ਚਲੋ ਇਹ ਵੀ ਚੰਗਾ ਆ ਹੋਰ ਦੱਸੋ ਤੁਸੀਂ ਘਰ ਪਰਿਵਾਰ ਸਭ ਸਹੀਕ ਆ
ਅੱਛਾ ਜੀ
ਹੈੱਲੋ ਅੱਛਾ ਜੀ ਆਪਾਂ ਵੀ ਵਧੀਆ ਨੇ ਸਾਡੇ ਫਰੈਂਡ ਆਈ ਆਸੀਂ ਅੱਜ ਬਸ ਉਹਦੇ ਨਾਲ ਹੀ ਆਪਾਂ ਥੋੜੇ ਚਿਰ ਟੈਮ ਗੁਜ਼ਾਰਿਆ ਫਿਰ ਉਹ ਚੱਲ ਗਏ ਆਪਾਂ ਉਹ ਚੱਲ ਗਏ ਆਪਣੇ ਫਰੈਂਡਾਂ ਨਾਲ ਦੂਜੀ ਤੇ ਕੱਲ ਆਪਾਂ ਸੋਏ ਸੀ ਚਾਰ ਜਣੇ ਬੜੇ ਅਡਜਸਟ ਹੋ ਕੇ ਸੋਏ ਮੇਰੀ ਤਾਂ ਗਰਦਨ ਚ ਮੋਹਚ ਆ ਗਈ ਬਸ
ਅੱਛਾ
ਨਹੀਂ ਹੋਇਆ ਆਪਾਂ ਤਾਂ ਬਸ ਖਾ ਪੀ ਕੇ ਹੁਣ ਸੋਣ ਦੀ ਤਿਆਰੀ ਆ ਕਰ ਰਹੇ ਸੀ ਤਾਂ ਮੈਨੂੰ ਯਾਦ ਆ ਤੁਹਾਨੂੰ ਕੋਲ ਆਹੋ ਸਿਹਤ ਤਾਂ ਠੀਕ ਹੈ ਸਾਡੀ ਤੁਸੀਂ ਦੱਸੋ ਤੁਹਾਡੀ ਸਿਹਤ ਠੀਕ ਆ
ਹਾਂਜੀ ਠੀਕ ਹੈ ਵਧੀਆ ਜੀ
ਅੱਛਾ ਜੀ
ਹੋਰ ਦੱਸੋ ਤੁਸੀ
ਚੰਗਾ ਹੋਣਾ ਚਾਹੀਦਾ ਸਭ ਕੁਛ ਹੋਰ ਕੀ ਹੈ
ਹਾਂ ਉਹ ਤਾਂ ਸਭ ਕੁਛ ਹੈਗਾ ਰੱਬ ਦੀ ਦੇਣ ਹੈਗੀ ਹੈ ਜੀ
ਆਹੋ ਹੋਰ ਤੁਸੀਂ ਬਾਰ ਬੁਰ ਘੁੰਮੇ ਕੀ ਕੀਤਾ ਅੱਜ ਪੂਰੇ ਦਿਨ
ਅ ਬੀਜ਼ੀ ਤੇ
ਕੀ ਚੀਜ਼
ਮੈਂ ਕੀ ਕਹਿ ਰ
ਤੁਹਾਡੀ ਆਵਾਜ਼ ਨਹੀਂੀ ਆ ਗਈ ਮੈਂ ਕਹਿ ਰਹੀ ਹਾਂ ਅੱਜ ਕੀ ਕੀਤ
ਮਾਂ ਕੀ ਕਹਿੰਦੇ ਪਏ ਓ
ਕੀ ਕੀਤਾ ਅੱਜ
ਕੁਛ ਵੀ ਨੀ ਖਾਣਾ ਪੀਣਾ ਬਸਸ ਕਿ ਕੀਤਾ ਰੋਟੀ ਰਾ ਹੀ ਖਾਧੀ ਤੇ ਦੁਪਹਿਰ ਦੀ ਵੀ ਥੋੜੀ ਜਿਹੀ ਚਲੋ ਜੀ ਫੇਰ ਰੈਸਟ ਕਰ ਦਿੱਤੀ ਤੇ ਬਸ ਉਸ ਤੋਂ ਬਾਅਦ ਸ਼ਾਮੀ ਫੇਰ ਉੱਠੇ ਆਪਣਾ ਨੇੜੇ ਆਂਦੇ
ਅੱਛਾ ਕੋਈ ਕੰਮ ਕੁਮ ਨੀ ਕਰਦੇ ਤੁਸੀ
ਕੰਮ ਅਸੀਂ ਸਿਲਾਈ ਦਾ ਕਰਦੇ ਹ ਥੋੜਾ ਮਤਾ ਜੀ ਸਵਾਈ ਦਾ ਕੰਮ ਕਰਦੇ ਹੈ ਜੀ ਥੋੜਾ ਬੋਤਤਾ
ਸਿਲਾਈ ਵਿੱਚੋਂ ਕਿੰਨੇ ਪੈਹੇ ਮਿਲਦੇ ਆ ਤ ਫੇਰ ਮੈਂ ਵੀ ਸੋਣਾ ਸੀ ਨਾ ਸੂਟ ਆਪਣਾ ਤੇ ਕਿੰਨੇ ਕੁ ਲੱਗ ਜਉ ਅੱਛਾ ਕੀ ਸੀਛਲਦੇ ਹੋ ਸੂਟ ਪੂਰਾ ਸਿਲਦੇ ਹੋ ਯਾ ਬਸ
ਅਜੀ ਪੂਰਾ ਸੂਟ ਵੀ ਸੀ ਲੈਂਦੇ
ਅੱਛਾ ਕਿੰਨੇ ਤੱਕ ਹੀ ਹੈ ਪੈਹੇ ਕਿੰਨੇ ਤੱਕ ਦੇ ਦੱਸੋਗੇ ਤੁਸੀ
ਹਾਂਜੀ ਹਾਂਜੀ ਦੱਸਾਂਗੇ ਮੈਂ ਕਹਿ ਰਹੀ ਹਊਂਗੀ ਸਿੰਪਲ ਸੂਟ ਦੇ ਸਿੰਪਲ ਸੂਟ ਦੇ ਢਾਈ ਸੌ ਰੁਪਏ ਤੇ ਜਿਹੜਾ ਲਾਈਨਿੰਗ ਵਾਲਾ ਸੂਟ ਏ ਸਾਢੇ ਤਿੰਨ ਸੌ ਰੁਪਏ
ਅੱਛਾ ਅੱਛਾ ਚਲੋ ਮੈਂ ਦੱਸਾਂਗੀ ਤੁਹਾਨੂੰ ਅਗਰ ਮੈਨੂੰ ਆਹੋ ਕਰਦੀ ਆ ਠੀ ਕਾ ਸਾਡੇ ਵਾਸਤੇ ਤਾ ਠੀਕ ਹੀ ਆ ਸਿਲਾਈ ਵਾਸਤੇ ਮੈਂ ਤੁਹਾਨੂੰ ਦੱਸਾਂਗੀ ਕਿ ਮੈਨੇ ਸੂ ਸੁਣਾਣੇ ਆ ਕਿ ਨਹੀਂ ਸੁਣਾਣੇ ਮੈਂ ਤਾਂ ਹੀ ਤੁਸੀਂ ਸਿਲਣਾ ਮੇਰੇ ਵੀ ਮੇਰੇ ਵੀ ਦੋ ਸੂਟ ਮੈਨੂੰ ਮਿਲੇਆ ਨਾ ਮੇਰੇ
ਹਾਂਜੀ ਚਲੋ ਕੋਈ ਨੀ ਸਲਾਹ ਲੈਣਾ ਤੁਸੀ
ਆਹੋ ਸਹੀ ਆ ਬਿਜੀ ਰਹਿਣਾ ਚਾਹੀਦਾ ਕੰਮ ਕਾਜ ਪਾ ਲੈਂਦੇ ਹਾਂ ਕਦੇ ਕਦੇ ਸਲਵਾਰ ਬੂਟ ਵੀ ਫੰਸ਼ਨਾਂ ਫੂੰਸ਼ਨਾ ਫੰਕਸ਼ਨਾਂ ਫੂੰਕਸ਼ਨਾਂ ਚ ਪਾ ਲੈਨੇ ਆ ਥੋੜੇ ਜਹੇ
ਹਲੇ ਦਾ
ਆਹੋ ਬਸ
ਫੰਕਸ਼ਨਾਂ ਚ ਹੀ ਪਾਏ ਜਾਂਦੇ ਆ ਸੂਟ ਬਾਕੀ ਤਾਂ ਇਦਾਂ ਹੀ ਪੈ ਹੀ ਜਾਂਦੇ ਆ ਸਾਡੇ ਘਰ ਹੀ ਪੈ ਬਸ ਫੰਕਸ਼ਨਾਂ ਚ ਹੀ ਪੈ ਜਾਂਦੇ ਸੂਟ ਤਾਂ
ਉਹ ਤਾਂ ਠੀਕ ਹੈਗਾ ਜੀ ਅੱਜ ਕੱਲ ਕੁੜੀਆਂ ਪਾਦੀਆਂ ਕਿੱਥੇ ਨੇ ਸੂਟ
ਅੱਜ ਕੱਲ੍ਹ ਕਿੱਥੇ ਸੂਟ ਦਾ ਰਿਵਾਜ ਰਿਹਾ ਇਨਾ
ਨਹੀਂ ਪਾਣ ਵਾਲੀਆਂ ਪਾਂਦੀਆਂ ਹੈਗੀਐਂ
ਉਹ ਤਾਂ ਕੁੱਛ ਕੁੱਛ ਪਾਦੀ ਆਂ ਮਤਲਬ ਜਿਹੜੇ ਇਥ ਸ਼ਹਿਰਾਂ ਸ਼ੁਹਰਾ ਚ ਰੈਂਦੇ ਆ ਉਹ ਇੰਨਾ ਨੀ ਪਾਂਦੇ ਉਹ ਤਿਉਹਾਰਾਂ ਚ ਪਾਨੇਂ ਆ ਓਹ ਬਸ
ਨੀ ਸਾਡੇ ਪੰਜਾਬੀ ਵਿਰਸੇ ਤਾਂ ਪਾਂਦੇ ਹੈਗੇ
ਆਹ ਉਹ ਪੰਜਾਬੀ ਵਿੱਚ ਪਾਂਦੇ ਨੇ ਕਿ ਉਹ ਵਿਲੇਜ ਦੇ ਹੁੰਦੇ ਨਾ ਉਹ ਪਾਲਨੇ ਆ ਬਾਕੀ ਸ਼ਹਿਰਾਂ ਸ਼ੁਰਾ ਸ਼ਹਿਰਾਂ ਸ਼ੁਰਾਂ ਵਾਰੇ ਨੀ ਪਾਂਨਦੇ ਨਾ ਗਾਂਹ ਦੇ ਪਾ ਲੈਨਦੇ ਆ ਸ਼ਹਿਰ
ਨੱਚਨ ਲਈ ਨਹੀਂ ਪਾਂਨਦੇ ਏਦਾਂ ਹੀ ਪਾ ਲੈਂਦੇ ਆ
ਤੁਹਾਨੂੰ ਨੀ ਪਤਾ ਆਪਾ ਦੇਖਦੇ ਆ ਨਾ ਇੱਧਰ ਸ਼ਹਿਰਾਂ ਵਿੱਚ ਸ਼ਹਿਰਾਂ ਚ ਨਹੀਂ ਪਾਂਨਦੇ
ਅਸੀਂ ਕੀ ਜਾਨਦੇ ਹਾਂ ਜੇ
ਆਹੋ ਬਸ ਓਹੀ ਚ ਹੈ
ਹਮ
ਔਰ ਅਹ ਰੋਟੀ ਨੇ ਸਾਬਣੇ ਖਾ ਲਿੱਤੀ ਹੈ ਕਿ ਹਾਲੇ ਆਹੋ ਗੁਲਾ ਫਰ ਕ
ਥੱਲੇ ਤੇ ਖਾਲੀ ਤੇ ਸਭ ਨੇ ਖਾ ਲੈਂਦੀ ਹੈ ਤੇ
ਅੱਛਾ ਅੱਛਾ ਤੁਸੀਂ ਰਹਿ ਗਏ ਹੋ
ਹਾਂਜੀ ਜ ਹਾਂਜੀ ਦੱਸੋ ਜੀ ਹਾਂਜੀ ਹੋਰ ਦੱਸੋ ਤੁਸੀਂ
ਬਸ ਆਪਾਂ ਤੋਂ ਲਟੇ ਆ ਹੁਣ ਤਾਂ ਬਸ ਨਿੰਦਰ ਪਹੁੰਚ ਜਾ ਬਸ ਸੁਬਾਹ ਦੇਖ
ਚਲੋ ਠੀਕ ਹੈਗੇ ਮਾਂ ਸੋਨ ਲੱਗੇ ਓਹ
ਆਹੋ ਆਹੋ ਸੋਨ ਦੀ ਤਿਆਰੀਆਂ ਬਸ ਬਾਕੀ ਤਾਂ ਵੇਖ ਰਹੇ ਸੀ ਓਰ ਮੈਂ ਤਾ ਬਸ ਕੱਲ ਜਾਣਾ ਨਾ ਡਿਊਟੀ ਜਾਣਾ ਤਾਂ ਬਸ ਰਹਿੰਦਾ ਹੈ ਕੇ ਜਲਦੀ ਸੋ ਜਾਈਏ ਆਪਾਂ ਵੀ ਜਲਦੀ ਉੱਠਣਾ ਹੁੰਦਾ ਕੰਮ ਕਾਜ ਕਰਨਾ ਹੁੰਦਾ ਸਬ ਸਹ ਕੰਮ ਕਰਕੇਥ ਜਾਣਾ ਪੈਂਦਾ ਫਿਸ ਬਣਨਾ ਕੰਮ ਤੋਂ ਬਾਅਦ ਜ਼ਿਆਦਾ ਕੰਮ ਆ ਜਾਂਦਾ ਹੈ ਤਾਂ ਫਿਰ
ਨਹੀਂ ਠੀਕ ਹੋਣੀ ਚਾਹੀਦੀ ਹੈ ਸਵੇਰ ਦੀ ਉੱਠਣ ਦੀ ਜਿੰਤ
ਆਹ ਹੋ ਤੇ ਜਾਂਦੇ ਹਾਂ ਅੱਜ ਲੇਟ ਉੱਠੇ ਆਪਾਂ ਅੱਜ ਬਾਰਾਂ ਵਜੇ ਤੱਕ ਉੱਠੇ ਆਪਾਂ ਅਮੀਰ ਪੈ ਰਿਹਾ ਸੀ ਤਾਂ ਮੌਸਮ ਦਾ ਪਤਾ ਹੀ ਨਹੀਂੀ ਚੱਲਿਆ ਤਾਂ ਸਾਨੂੰ ਲੱਗ ਕੀ ਹਾਲ ਰਾਤ ਹੀ ਹੈ ਆ ਬੱਸ ਪਤਾਾਨੂੰ ਰਸਤਾ ਰੀਆਂ ਤੁਹਾਨੂੰ ਦੱਸਦਾ ਨੀ ਆ ਜਮੀਹ ਹੋ ਰਿਹਾ ਸੀ ਤੇ ਪਤਾ ਨੀ ਚੱਲਿਆ ਰਾਤੀ ਹੋ ਰਹੀ ਹੈ ਕਿੰਨਾ ਹੋ ਰਿਹਾ ਤੇ ਸਾਡੇ
ਬਾਰਾਂ ਵਜੇ ਉਠ ਨਾ
ਤਾਂ ਕੀ ਹੋ ਗਿਆ ਸਾਨੂੰ ਕਿਹੜਾ ਕੋਈ ਕੰਮ ਕਾਜ ਹੈ ਕੱਲ ਛੁੱਟੀ ਸੀ ਆਪਾਂ ਸੋਚਿਆ ਬਸ ਲਿਤੀ ਆ ਆ ਨਾ
ਉੱਠਣ ਦਾ ਤਾਂ ਪਾਣੀ ਚਾਹੀਦੀ ਹੈ ਆਹ
ਕਰਨਾ ਇਹਦਾ ਫਿਰ ਉੱਠ ਕੇ ਉੱਠ ਕੇ ਕੀ ਕਰਨਾ ਵਿਹਲੇ ਰਹਿਣਾ ਆਪਾਂ ਦਾ ਉਹਰ ਕੀ ਕੀ ਕਰ
ਭਗਵਾਨ ਦਾ ਨਾਮ ਵੀ ਲੈ ਕਰੋ ਰੱਬ ਦਾ ਨਾਮ ਵੀ ਲੈ ਕਰੋ
ਬਸ ਹਾਲੇ ਆਪਾਂ ਮੈਂ ਤੁਹਾਨੂੰ ਦੱਸਿਆ ਨਾ ਆਪਾਂ ਫਲੈਟ ਚ ਸ਼ਿਫਟ ਹੋਏ ਇੰਧਰ ਭਗਵਾਨ ਦਾ ਕੁਛ ਹੈ ਹੀ ਨਹੀਂੀ
ਹਮ ਹਮ ਤੂੰ ਏਦਾਂ ਹੀ ਬੈਠ ਕੇ ਮਨ ਦੇ ਵਿੱਚ ਲ ਲਿਆ ਜਾਂਦਾ ਰੱਬ ਦਾ ਨਾਮ
ਸੈਟਲ ਹੋਏਗਾ ਨਾ ਸਭ ਕੁੱਛ ਤਾਂ ਜਾ ਕੇ ਕੁਛ ਹੋਣਾ ਹੈ ਮਬੀ ਕਰ ਰਿਹਾ ਢਲ ਰਿਹਾ ਵਿੱਚ ਵਿ ਹ ਲਤਾ ਸਾਨੂੰ ਦੋ ਤਿੰਨ ਦਿਨ ਹੋਇਆ ਆਏ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਬਣਦਾ
ਬਣਨਾ ਕੀ ਹੈ ਜੀ ਜੋ ਬਣਨਾ ਉਹ ਰੱਬ ਨੇ ਹੀ ਕਰਨਾ
ਆਹੋ ਆਹੋ ਇਹ ਤੋਂ ਬਾਅਦ ਗੱਲ ਸਹੀ ਹੈ ਤੁਹਾਡੀ ਵੀ ਬਾਕੀ ਮੈਂ ਤਾਂ ਬੱਸ ਅੱਜ ਬਣਾਏ ਅੱਜ ਸਮਝ ਹੀ ਨਹੀਂ ਆ ਰਿਹਾ ਸੀ। ਕੀ ਬਣਾਵਾ ਕਿ ਨੀ ਬਣਾਵਾਂ ਬਸ ਲੱਗੇ ਪਏ ਸੀ ਆਪਾਂ
ਨੀ ਮਨ ਆਏ ਤੇ ਅਲਮ
ਇਹ ਪੁਰਾ ਜਾਂ ਆਪਾਂ ਨਾ ਸੋਚ ਰਹੇ ਹਾਂ ਹੈਲਦੀ ਹੈਲਦੀ ਖਾਣਾ ਖਾਵੇ ਨਾ ਹੋਰ ਸਟਰ੍ਰੈਂਥ ਨੀ ਰਹੀ ਨਾ ਪਾਸਤਾ ਚ ਬਸ ਅਡੇ ਹੁਦੇ ਖਾ ਲੈਂਦੇ ਹਾਂ ਆਪਾਂ ਸੁਬਹ ਸ਼ਾਮੀ
ਨਾ ਵਾਰ ਕ ਵਾਰ ਦੇਖ ਕੇ ਖਾਏ ਕਰੋ ਅੰਡੇ ਮੰਡੇ ਵੀ
ਆਹਹੋ ਆਹੋ ਹ ਬਾਕੀ ਤਾਂ ਆਪਾ ਜ ਅਜ ਸੋਚ ਰਹੇ ਸੀ ਕੀ ਬਣਾਵਾਂ ਕੀ ਨਹੀਂ ਬਣਾਵਾਂ। ਬਸ ਇਸ ਵਿੱਚ ਰਹਿ ਗਏ ਫਿਰ ਆਪ ਪਰ ਲਾਸਟ ਵਿੱਚ ਉਹੀ ਹੁੰਦਾ ਇੰਡੀਅਨ ਦਾ ਆਲੂ ਬਣਾ ਲਓ ਆਲੂ ਖਾ ਲਓ। ਬਸ
ਤੇ ਕੱਲ ਤੇ ਕੱਲ ਤੇ ਮੰਗਲਵਾਰ ਹੈਗਾ ਤੇ ਕੱਲ ਤੁਸੀਂ ਅੰਡੇ ਨ ਬਨਾਣਾ
ਆਹੋ ਪਤਾ ਸਾਨੂੰ ਚਲੋ ਮੈਨੂੰ ਨਾ ਬੜੀ ਨਿੰਦ ਨੀਦਰ ਆ ਰਹੀ ਹੈ ਬਾਅਦ ਚੋਂ ਕਰਾਂਗੇ ਗੱਲ ਤੁਹਾਨੂੰ ਤੁਹਾਡੇ ਨਾਲ ਠੀਕ ਹੈ ਸਤਿ ਸ਼੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।
ਠੀਕ ਹੈ ਜੀ।